ਸਸ ਸ਼੍ਰੀ ਅਕਾਲ ਭੈਣ ਜੀ, ਸਸ ਸ਼੍ਰੀ ਅਕਾਲ, ਹੋਰ ਕੀ ਹਾਲ ਚਾਲ ਨੇ?
ਠੀਕ- ਠਾਕ ਵਧੀਆ ਤੁਸੀਂ ਸੁਨਾਓ ਠੀਕ ਓ?
ਹਾਂਜੀ, ਮੈਂ ਵਧੀਆ ਤੁਸੀਂ ਦੱਸੋ?
ਬਸ, ਵਧੀਆ ਬੜੇ ਚੀਰਾਂ ਬਾਦ ਯਾਦ ਕੀਤਾ, ਤੁਸੀਂ ਅੱਜ।
ਕੀ ਕਰਾਂ ਬਸ ਮੈਂ ਨਾ, ਬਿਜ਼ੀ ਬੜੀ ਸੀ ਅੱਜ- ਕੱਲ ਤੁਆਨੂੰ ਪਤਾ ਬੱਚੇਆਂ ਦੀ ਜੋ ਛੁੱਟੀਆਂ ਪਈਆਂ ਨੇ, ਐ ਫੋਨ ਦਾ ਖੈਹੜਾ ਈ ਨੀਂ ਛੱਡਦੇ।
ਬਿਲਕੁਲ ਸ, ਬਿਲਕੁਲ ਸਈ ਗੱਲ ਐ ਭੈਂਜੀ ਸਾਡੇ ਘਰ ਵੀ ਇਹੀ ਓ ਹਾਲ ਏ ਫੋਨ ਈ ਨੀਂ ਛੱਡਦੇ ਜੋਂ ਸਵੇਰ ਹੁੰਦੀ ਏ, ਫੋਨ ਦੇਖਨਾ ਸ਼ੁਰੂ ਕਰਦੇ ਨੇ ਅੱਖਾਂ ਵੀ ਨੀਂ ਖੁੱਲਦੀਆਂ ਏਨਾਂ ਦੀਆਂ।
ਤੇ, ਹੋਰ ਮੈਂ
ਅੱਖਾਂ ਮਲਦੇ-ਮਲਦੇ ਫੋਨ ਪੁੱਛਣਗੇ, ਕਿੱਥੇ ਮੰਮਾ ਫੋਨ?
ਹਾਂ ਉੱਠ, ਉੱਠੇ, ਉੱਠਨਗੇ ਬਾਦ ਚੋਂ ਪੈਲੇ ਇਨਾਂ ਨੂੰ ਫੋਨ
ਬਿਲਕੁਲ ਸਈ ਗੱਲ ਐ, ਬੜਾ ਬੁਰਾ ਹਾਲ ਐ ਛੁੱਟੀਆਂ ਨੇ ਨਾ ਬੜਾ ਤੰਗ ਕੀਤਾ।
ਐ ਤਾਂ ਹੈ ਈ ਸਗੋਂ ਛੁੱਟੀਆਂ ਕਰਕੇ ਤਾਂ ਮੈਂ ਕੇਂਨੀ ਜਾਦਾ ਈ ਫੋਨਾਂ 'ਚ ਵੜੇ ਰੈੰਦੇ ਨੇ, ਮੈਂ ਸਗੋਂ ਯਾਦ ਕਰਦੀ ਪਈ ਸੀ ਤੁਆਨੂੰ ਦੋ, ਤਿੰਨ ਦਿਨ ਹੋ ਗਏ ਨੇ, ਮੈਂ ਕੇਆ ਫੋਨ ਕਰਾਂ ਭੈਂਜੀ ਨੂੰ, ਫੋਨ ਕਰਾਂ, ਤੇ ਫੋਨ ਈ ਨੀਂ ਦੇਂਦੇ ਹੈਗੇ। ਐਨਾ ਦੁਖੀ ਕਰਦੇ ਨੇ, ਦੱਸੋ ਮੈਂ ਕੇਆ ਫੋਨ ਦਾ ਖੈਹੜਾ ਛੱਡ ਦੋ ਤੁਸੀਂ, ਦੇ ਦੋ ਮੈਨੂੰ ਫੋਨ ਬਸ ਹੁਨ ਕੀ ਕਈਏ ਏਨਾਂ ਨੂੰ।
ਨਈਂ ਦੇਂਦੇ ਫੋਨ, ਐਵੇਂ ਈ ਹੁਨ ਵੀ ਫੋਨ ਮੰਗਦੇ ਪਏ ਨੇ, ਬੱਚੇ।
ਪਤਾ ਨੀਂ ਆਪਨਾ ਕੀ ਗੇਮਾਂ ਖੇਡਦੇ ਰੈਂਦੇ ਨੇ, ਫੋਨ 'ਚ ਤੇ ਕਦੀ, ਯੂ ਟਿਊਬ ਵੀਡੂਆਂ ਵੇਖਦੇ ਰੈੰਦੇ ਨੇ।
ਫੋਨਾਂ ਚ ਪਤਾ ਨੀਂ ਕੀ ਓਨਲਾਈਨ ਗੇਮਾਂ ਖੇਡਦੇ ਨੇ।
ਹਾਂਜੀ, ਨਈਂ ਕਦੀ ਤਾਂ ਡਰ ਵੀ ਲੱਗਦੈ। ਕੀ, ਕਿੱਥੇ ਓਨਲਾਈਨ ਥੋੜੇ ਬੌਤੇ ਪੈਸੇ ਪਏ ਹੋਨ, ਓ ਨਾ ਉੱਡਾ ਦੇਨ ਸਾਡੇ। ਤੇ ਹੈ ਨਾ, ਹੈ ਤਾਂ ਬੱਚੇ ਈ ਇਨਾਂ ਨੂੰ ਕੀ ਸਮਝ ਕਿੱਥੇ ਕੀ ਕਰਨਾ, ਕੀ ਨਈਂ ਕਰਨਾ।
ਮੈਂ ਏਹੀਓ ਸੋਚਦੀ ਪਈ ਸੀ, ਮੈਂ ਤੁਆਨੂੰ ਕਹਾ ਮੈਂ ਵੀ ਕੱਲ ਯਾਦ ਕਰਦੀ ਪਈ ਸੀ, ਤੇ ਫੋਨ ਹੀ ਨਈਂ ਦੇਂਦੇ ਬੱ ਤੇ, ਕਲਾਸੇਸ ਜੁਆਏਨ ਕਰਾ ਤੀ ਬੱਚੇਆਂ ਨੂੰ ਕੋਈ? ਸਾਡੇ ਇੱਥੇ ਨਾ ਡਾਂਸ ਦੀ ਕਲਾਸ ਤੇ ਅਗਰ ਤੁਹਾਡੇ ਬੱਚੇ ਡਾਂਸ ਇੰਟਰਸਟਿਡ ਹੈਗੇ ਨੇ
ਨਹੀਂ ਨਹੀਂ ਇੰਟਰਸਟੀਡ ਕੀ ਹੋਣਾ ਇਹਨਾਂ ਨੂੰ ਇੱਕ ਦੋ ਦਿਨ ਧੱਕਾ ਮਾਰ ਕੇ ਭੇਜਾਂਗੀ ਫਿਰ ਇਹਨਾਂ ਨੂੰ ਆਪੇ ਇੰਟਰਸਟ
ਹਾਂ ਨਹੀਂ ਤੇ ਨਾ ਸਾਡੇ ਹਾਂਜੀ ਤੇ ਗੁਰਦੁਆਰੇ ਵੀ ਨਾ ਉਹ ਚੱਲਦੇ ਪਏ ਨੇ ਸਮਰ ਕੈਂਪ ਨਾ ਬੱਚਿਆਂ ਵਾਸਤੇ। ਤੇ ਤੁਸੀਂ ਗਤਕਾ ਸਿਖਾਣਾ ਆ ਯਾ ਤਬਲਾ
ਤੇ ਇਹ ਤਾਂ ਬੜੀ ਵਧੀਆ ਗੱਲ ਦੱਸੀ ਸਗੋਂ ਤੁਸੀਂ।
ਤੇ ਉਹੀ ਤੇ ਮੈਂ ਹਾਂ ਇਕੱਠੇ ਭੇਜ ਦਿਆ ਕਰਾਂਗੇ ਬੱਚਿਆਂ ਨੂੰ
ਹਾਂਜੀ ਹਾਂਜੀ ਹਾਂਜੀ।
ਸ਼ਾਮ ਦੇ ਤੁਸੀਂ ਲਾ ਲਓ ਆਈਓ ਦੁਪਹਿਰ ਤੋਂ ਬਾਅਦ ਹੀ ਲਾ ਲੋ। ਆਪਣਾ ਚਾਰ ਵਜੇ ਦੀ ਹੈਗੀ, ਹਾਂਜੀ।
ਜਾਂ ਹੋਰ ਐਕਟੀਵਿਟੀ ਆਪਣਾ ਇਹਨਾਂ ਦਾ ਵੀ ਦਿਲ ਲੱਗਿਆ ਰਹੇਗਾ ਨਾਲੇ ਫੋਨ ਦਾ ਤਾਂ ਖੈੜਾ ਛੱਡਣਗੇ। ਪਤਾ ਕਿ ਅੱਖਾਂ ਖ਼ਰਾਬ ਹੁੰਦੀਆਂ ਨੇ
ਹਾਂਜੀ, ਉਹੀ ਤੇ ਸਵੇਰੇ ਟਿਊਸ਼ਨ ਚਲੇ ਜਾਂਦੇ ਹੋਣਗੇ ਬੱਚੇ ਤੁਹਾਡੇ।
ਤੇ ਹੋਰ ਸਵੇਰੇ ਐਨੀ ਔਖੀ ਇਹਨਾਂ ਨੂੰ ਗਿਆਰਾਂ ਵਜੇ ਟਿਊਸ਼ਨ ਭੇਜੀ ਦਾ, ਫਿਰ ਇੱਕ ਵਜੇ ਆ ਕੇ ਫਿਰ
ਹਾਂ ਬਸ ਫਿਰ ਠੀਕ ਹੈ। ਚਲੋ ਇੱਕ ਘੰਟਾ ਤੇ ਬੱਚਾ ਦੇਖੋ ਫੋਨ ਤੇ ਦੇਖੇਗਾ ਹੀ।
ਇਹ ਤਾਂ ਹੈ ਹੀ ਨਾ, ਪਰ ਇਹ ਛੱਡਦੇ ਨੀ ਸ਼ਾਮ ਤੱਕ।
ਹਾਂ ਨਹੀਂ ਅਸੀਂ ਮੈਂ ਨਾ ਆਈ ਸੋਚ ਰਹੀ ਸੀ, ਮੈਂ ਵੀ ਤੁਹਾਨੂੰ ਫੋਨ ਹੀ ਕਰਨਾ ਸੀਗਾ। ਤੇ ਮੈਨੂੰ ਵੀ ਨਾ, ਸਾਡੇ ਨਾਲ ਵਾਲਿਆਂ ਨੇ ਕਰਵਾਇਆ। ਤੇ ਬੱਚੇ ਹਾਂ ਬੜਾ ਸਾਨ ਤਬਲਾ ਵੀ ਸਿੱਖਿਆ ਉਹਨੇ, ਥੋੜਾ-ਬਹੁਤਾ ਉਹਨੂੰ ਆਉਂਦਾ ਸੀ। ਸ਼ੌਂਕ ਸੀਗਾ ਬੱਚੇ ਨੂੰ, ਨਾ ਤੇ ਹਾਂ, ਬੜਾ ਸੋਹਣਾ ਸ ਵਜਾ ਲੈਂਦਾ ਤਬਲਾ। ਤੇ ਸਾਡੇ ਉਹੀਓ, ਤਾਂਹੀ ਮੈਂ ਕਹਿੰਦੀ ਸੀ, ਚਲੋ ਇੱਕ ਇੱਕ ਪਾਸੇ ਛੱਡਿਆ ਕਰਾਂਗੇ, ਇੱਕ ਪਾਸੇ ਤੁਸੀਂ ਲਿਆ ਕਰਨਾ, ਸਾਥ ਹੋਜੇਗਾ ਨਹੀਂ?
ਸਗੋਂ ਅਸੀਂ ਕਰ ਲਾਗੇ ਐਡਜਸਟ, ਹਾਂ ਨਾਲੇ ਇਹ ਨੇੜੇ-ਨੇੜੇ ਘਰ ਹੀ। ਤਾਂ ਨੇ ਸਾਡੇ ਇੱਕ ਏਕ ਅੱਧੀ ਗਲੀ ਛੱਡ ਕੇ ਹੋ ਜਾਦਾ ਮੈਨੇਜ, ਤਾਂ ਆਰਾਮ ਨਾਲ ਸਗੋਂ। ਤੁਸੀਂ ਬੜੀ ਵਧੀਆ ਗੱਲ ਦੱਸੀ, ਤੁਸੀਂ ਮੈਨੂੰ ਯਾਦ ਕੀਤਾ ਇਸੇ ਭਾਨੇ।
ਤੇ ਹੋਰ ਮੈਂ ਨਾ ੳਇੳ ਬੱਚੇ ਬੜੇ ਹੋ ਇਹ ਵੀ ਕਹਿ ਰਹੇ ਸੀ ਨਾ ਚਲੋ ਪੁੱਛ ਲਈ ਉਹਨਾਂ ਕੋਲੋਂ, ਤੇ ਹਾਂਜੀ। ਆਪਣਾ ਬੱਚੇ ਦਾ ਧਿਆਨ ਵੀ ਚੰਗੇ ਪਾਸੇ ਰਹੇਗਾ।
ਤੇ ਹੋਰ।
ਇਸੇ ਭਾਨੇ।
ਹਾਂਜੀ। ਥੋੜੀ ਨਵੀਂ ਕੋਈ ਐਕਟੀਵਿਟੀ ਸਿੱਖਣਗੇ ਹਾਂਜੀ ਹਨ। ਹਾਂਜੀ ਹਾਂਜੀ। ਸਗੋਂ ਪਤਾ ਇਹਨਾਂ ਦੇ ਨਾ ਪ੍ਰੋਜੈਕਟ ਵਰਕ ਬੜੇ ਦਿੱਤੇ ਹੋਏ ਨੇ, ਤੇ ਮੈਂ ਕਿਹਾ, ਚੱਲ ਫੋਨ ਲੈ ਕੇ ਤੇ ਵੇਖਾ ਯੂਟਿਊਬ ਵਿੱਚੋਂ। ਕਿੱਥੋਂ ਕਿਵੇਂ ਬਣਾਉਣਾ ਕੀ ਕਰਨਾ? ਫੋਨ ਦੇ ਵੈਸੇ ਫਾਇਦੇ ਵੀ ਬਥੇਰੇ ਨੇ ਹੇਨਾ ਬੰਦਾ ਆਪਣਾ ਤੇ ਹੋਰ ਸਾਡੇ ਵਾਸਤੇ ਵੇਖੋ, ਸਾਨੂੰ ਤਾਂ ਪਤਾ, ਅਸੀਂ ਵੱਡੇ ਬੰਦੇ ਆਂ। ਅਸੀਂ ਤਾਂ ਉਹਦਾ ਜਿਵੇਂ ਯੂਜ਼ ਵੀ ਵਧੀਆ ਤਰੀਕੇ ਨਾਲ ਕਰ ਲਾਂਗੇ, ਹੁਣ ਬੱਚਿਆਂ ਨੂੰ ਨਹੀਂ ਪਤਾ ਪਤਾ ਨਾ ਉਹਨਾਂ ਨੇ ਗੇਮਾਂ ਖੇਡਣੀਆਂ, ਆਪਣਾ ਇਹ ਆਲਤੂ ਫਾਲਤੂ
ਤੁਸੀਂ ਨਾ ਤੁਸੀਂ ਇੰਝ ਕਰੋ ਤੁਸੀਂ ਜੋ ਐਕਟੀਵਿਟੀਆਂ ਬਨਾਣੀਆਂ ਬੱਚਿਆਂ ਦੀਆਂ ਉਹਦਾ ਸਮਾਨ ਲੈ ਆਓ, ਤੇ ਜਿਹੜਾ ਬੱਚਾ ਟਿਊਸ਼ਨ ਤੋਂ ਆ ਕੇ ਜਿਹੜੀ ਉਹ ਕਰਦਾ, ਗੇਮਾਂ-ਗੂਮਾਂ ਖੇਡਦਾ, ਚਲੋ ਉਹਨੂੰ ਕਹਿ ਦੋ ਬੱਚੇ ਨੂੰ। ਅੱਧਾ ਘੰਟਾ ਤੂੰ ਖੇਡ ਲੈ, ਯਾ ਘੰਟਾ ਵੇਖ ਲੈ, ਚਲੋ ਇਕ ਘੰਟਾ ਧੰਨ ਹੋਤੁਸੀਂ, ਬੱਚੇ ਨੂੰ ਐਕਟੀਵਿਟੀ ਕਰਾ ਦਿਓ, ਕਿਉਂਕਿ ਦੇਖੋ, ਅੱਜ-ਕੱਲ ਸਾਰਾ ਫੋਨਾ ਚੋ ਹੀ ਵੇਖਣਾ। ਪੈਂਦਾ ਏ, ਸਿਲੇਬਸ ਵੀ ਸਾਰਾ ਫੋਨ ਚ ਆਇਆ ਦਾ ਏ। ਸਾਡੇ ਬੱਚਿਆਂ ਦਾ ਵੀ ਉਹੀ ਉਹ ਐਕਟੀਵਿਟੀਆਂ ਇੰਨੀਆਂ ਦੇ ਦਿੰਦੇ ਨੇ ਬੱਚੀਆਂ ਨੂੰ, ਤੇ ਸਾਨੂੰ ਤੇ ਸਮਝ ਹੀ ਨਹੀਂ ਆਉਂਦੀ, ਕਰਨਾ ਕੀ ਏ?
ਹਾਂਜੀ, ਇਹ ਤਾਂ ਹੈ ਹੀ ਉਹ ਐਕਟੀਵਿਟੀਆਂ ਇਹਨਾਂ ਵਾਸਤੇ ਥੋੜੀ ਹੁੰਦੀਆਂ ਨੇ, ਮਾਵਾਂ ਵਸਤੇ ਹੀ ਹੁੰਦੀਆਂ ਨੇ ਉਹ।
ਬਿਲਕੁਲ ਸਹੀ ਗੱਲ ਏ, ਇਹ ਤਾਂ ਸਾਨੂੰ ਆਪ ਨੂੰ ਹੀ ਕਰਨੀਆਂ ਪੈਂਦੀਆਂ ਐਕਟੀਵਿਟੀ ਸਾਰੀਆਂ।
ਪਤਾ ਵੀ ਨਾ ਹੋਏ ਮੋਟਰਸਾਈਕਲ ਕੀ ਹੁੰਦਾ ਹੈ, ਐਟੋ ਕੀ ਹੁੰਦਾ, ਅਸੀਂ ਬਣਾਣਾ ਸਾਰਾ ਕੁਛ ਛੱਡ ਕੇ ਵੀ ਅਸੀਂ ਆਣਾ ਸਕੂਲੇ।
ਬੱਚੀਆਂ ਨੂੰ ਨਾ, ਥੋੜਾ ਜਿਹਾ, ਥੋੜ੍ਹੀ-ਬਹੁਤੀ, ਚਲੋ, ਹੈਲਪ। ਤੇ ਅਸੀਂ ਕਰਾਵਾਂਗੇ ਹੀ ਦੇਖੋ ਨਾਲ ਤੇ ਬੱਚਿਆਂ ਨੂੰ ਵੀ ਚਾਹੀਦਾ ਥੋੜੇ ਬਹੁਤੇ ਬੱਚਿਆਂ ਨੂੰ ਤੁਸੀਂ ਦਿਓ, ਕਲਰ ਕਰਨ ਵਾਸਤੇ ਦੇ ਦਿਉ।
ਹਾਂਜੀ- ਹਾਂਜੀ।
ਮੈਂ ਵੀ ਸੋਚਦੀਆ, ਰੂਟੀਨ ਬਣਾਵਾਂਗੇ ਕੱਲ ਤੋਂ ਇਸ ਤਰ੍ਹਾਂ ਹੀ।
ਹਾਂਜੀ, ਨਹੀਂ ਤੁਸੀਂ ਬੜੀ ਵਧੀਆ, ਗੱਲ ਦੱਸੀਏ ਸਗੋਂ ਮੈਨੂੰ ਹਾਂਜੀ। ਮੈਂ ਵੀ ਇਹਨਾਂ ਨਾਲ ਗੱਲ ਕਰਨੀ ਆ, ਸਗੋਂ ਅਸੀਂ ਆਪਣਾ ਫਾਈਨਲ ਕਰਨੇ ਆ ਚਾਹੇ ਕੱਲ ਤੁ ਹੀ, ਚਾਹੇ ਪਰਸੋਂ ਤੋਂ ਆਰਾਮ ਨਾਲ ਫਾਈਨਲ ਕਰਨੇ ਆ ਆਪਣਾ।
ਹਾਂਜੀ-ਹਾਂਜੀ। ਕਿਉਂਕਿ ਦੇਖੋ ਹੁਣ ਥੋੜੇ ਦਿਨ ਰਹਿ ਗਏ ਨੇ, ਛੁੱਟੀਆਂ ਵੀ ਵੇਖੋ ਬੀਤ ਹੀ ਗਈਆਂ। ਤਾਂ
ਇਹ ਤਾਂ ਹੈ, ਹੀ‌, ਬੱਚੇ ਨਾ ਆਪਣਾ ਕਿੱਥੇ ਆਹਰੇ ਲੱਗੇ ਰਹਿਣਗੇ। ਨਾਲੇ ਇਹਨਾਂ ਦੀ ਛੁੱਟੀ ਏ ਵੀ ਨਿਕਲ ਜਾਣਗੀਆਂ। ਸਗੋਂ ਮੈਂ ਇਹਨਾਂ ਨੂੰ ਕੱਲ ਹੀ ਕਹਿੰਦੀ ਸੀ, ਮੈਂ ਕਿਹਾ ਕੋਈ ਕੈਰਮ- ਬੋਰਡ ਹੋ ਗਿਆ, ਕੋਈ ਲੂਡੋ- ਸ਼ੂਡੋ ਹੋ ਗਈ। ਮੈਂ ਕਿਨਾਂ ਨੂੰ ਕਿੱਥੇ ਉਹ ਲਿਆ ਕੇ ਦੇਈਏ, ਆਪਸ ਵਿੱਚ ਲੱਗੇ ਰਹਿਣਗੇ।
ਹਾਂ, ਉਹ ਵੀ ਬੜੀ ਵਧੀਆ ਗੱਲ ਏ।
ਹੈ ਨਾ, ਬੱਚੇ ਨਾ ਐ ਇਨਡੋਰ ਗੇਮਸ ਹੋ ਜਾਣਗੀਆਂ ਕੁਛ।
ਹਾਂਜੀ, ਵੱਡੇ ਵੀ ਖੇਡ ਲੈਂਦੇ। ਸਗੋਂ ਨਾਲ।
ਅਤੇ ਹੋਰ ਮੈਂ ਕਿਹਾ, ਚਲੋ ਥੋੜ੍ਹਾ ਫ਼ੋਨ ਤੋਂ ਇਹਨਾਂ ਦਾ ਦਿਮਾਗ ਹੱਟੇਗਾ। ਤੇ ਇਹਨਾਂ ਨੂੰ ਟੈਮ ਨੀ ਮਿਲਿਆ ਫਿਰ?
ਨਹੀਂ ਜੀ, ਸਹੀ ਗੱਲ ਏ। ਕਿਉਂਕਿ ਮੋਬਾਇਲਾਂ ਚ ਵੈਸੇ ਬੱਚਿਆਂ ਦਾ ਸਹੀ ਨਹੀਂ ਹੁੰਦਾ, ਬੱਚਿਆਂ ਵਸਤੇ ਨਾ ਮੋਬਾਈਲ।
ਤੇ ਹੋਰ ਹੈ ਤਾਂ ਹੈ ਹੀ ਨਾਲ, ਸਾਨੂੰ ਇੱਕ ਪਾਸਿਓ ਡਰ ਲੱਗਿਆ ਰਹਿੰਦਾ, ਕੀ ਕਰਦੇ ਪਏ ਨੇ ਕਦੇ ਕਿਸੇ ਨੂੰ ਫੋਨ ਹੀ ਨਾ ਮਿਲਾ ਦੇਣ, ਕਦੇ -ਕੋਈ ਰੋਂਗ ਨੰਬਰ ਨਾ ਮਿਲਾ ਦੇਣ। ਇਹ ਤਾਂ ਹੈ ਹੀ ਹਾਂਜੀ, ਤੁਸੀਂ ਸੁਣਾਓ? ਹੋਰ ਸਭ ਵਧੀਆ ਕਿਹੜੀ ਕਲਾਸ 'ਚ? ਵੱਡਾ ਮੁੰਡਾ ਤੁਹਾਡਾ।
ਅੱਛਾ, ਵੱਡਾ ਗਿਆਰਵੀਂ ਕਲਾਸ ਚ ਹੋ ਗਿਆ।
ਅੱਛਾ- ਅੱਛਾ ਇਨਾ ਵੱਡਾ ਹੋਗਿਆ ਦੱਸੋ, ਮੈਂ ਤੇ ਨਿੱਕਾ ਜਿਹਾ ਵੇਖਿਆ ਸੀ ਸ ਕਿੰਡੇ ਚ ਹੁੰਦਾ ਸੀ ਤਾਂ?
ਅੱਛਾ, ਨਹੀਂ ਵੱਡਾ ਸਾਰਾ ਹੋਗਿਆ। ਤੁਸੀਂ ਨਾਲ ਇਸ ਪਾਸ ਚੱਕਰ ਵੀ ਨੀ ਲੱਗਦਾ ਨਾ ਤੁਹਾਡਾ ਕਦੇ।
ਕਿੱਥੇ? ਵੇਖਲੋ, ਹੈ ਦੋ ਮਕਾਨ ਛੱਡ ਕੇ ਘਰ। ਅਤੇ ਨਾਲੇ ਕਿੱਥੇ ਨਾ ਆਈਦਾ, ਨਾ ਜਾਈਦਾ, ਆਪਣਾ ਚੱਕਰ ਲੱਗਦਾ, ਨਾਲੇ ਮੇਰੀ ਜੋਬ ਇਹੋ ਜਿਹੀ ਹੈ ਨਾ। ਓਫਿਸ ਵਿੱਚ ਤੁਹਾਨੂੰ ਪਤਾ ਤਵੇ ਕੰਮ ਕਰਨੀ ਹੈ, ਮੈਂ ਸਾਰਾ ਦਿਨ ਆਪਣਾ ਉੱਥੇ ਹੀ ਰਹੀਦਾ।
ਤੁਹਾਨੂੰ ਹੀ ਮਿਲ ਲਈਦਾ, ਪਰ ਤੁਸੀਂ ਕਦੀ ਆਉਂਦੇ ਨੀ।
ਹਾਂਜੀ, ਬਸ ਜੋਬ ਕਰਕੇ ਨਾ ਚੱਕਰ ਨਹੀਂ ਲੱਗਦਾ, ਮੇਰੀ ਟਾਈਮਿੰਗ ਜੋਬ ਦੀ ਇਸ ਕਰਕੇ।
ਓਹੀ।
ਤੇ ਹੁਣ ਐ ਛੁੱਟੀਆਂ ਪਈਆਂ, ਇੱਕ ਮਹੀਨੇ ਦੀਆਂ ਸਗੋਂ, ਸਮਰ ਵੈਕੇਸ਼ਨਸ ਹੋਈਆਂ ਨੇ।
ਤੇ ਬੱਚਿਆਂ ਦੇ ਆਰੇ ਲੱਗੀ ਰਹੀ ਦਾ, ਆਪਣਾ ਸਗੋਂ ਮੈਂ ਸੋਚ ਰਹੀ ਸੀ ਇਹਨਾਂ ਨੂੰ ਕਿੱਥੇ ਜਾਂ ਤਾਂ ਘੁਮਾਣ ਲੈ ਕੇ ਜਾਈਏ, ਨਹੀਂ ਹੁਣ ਤੁਸੀਂ ਦੱਸਿਆ, ਸਗੋਂ ਆਪਣਾ ਬਾਹਰ ਨਿਕਲ ਣਗੇ, ਹਾਂਜੀ।
ਉਹੀ ਸ਼ਾਮ ਦਾ ਕਰਦੇ ਆ। ਐਸੇ ਭਾਨੇ ਆਓਗੇ ਸਾਡੇ ਘਰ, ਮਿਲ, ਮਿਲਾਂਗੇ।
ਹਾਂਜੀ, ਹਾਂਜੀ ਕਿਸੇ ਦਿਨ ਲੰਚ ਤੇ ਆਓ ਤੁਸੀਂ ਆਓ, ਸਾਡੇ ਘਰ ਸਗੋਂ ਲੰਚ ਤੇ ਕਿਸ ਦਿਨ।
ਹਾਂ, ਕੋਈ ਗੱਲ ਨੀ, ਅਸੀਂ ਜ਼ਰੂਰ ਆਵਾਂਗੇ। ਹੋਰ਼!
ਨਾਲੇ ਹਾਂਜੀ, ਹਾਂਜੀ ਬਿਲਕੁਲ ਫਸਟ ਕਲਾਸ ਵਧੀਆ ਆਪਣਾ। ਤੁਸੀਂ ਸੁਣਾਓ ਹੋਰ?
ਬਸ ਵਧੀਆ, ਰੋਟੀ ਬਣਾਉਣ ਲੱਗੀ ਸੀਗੀ।
ਅੱਛਾ, ਅੱਛਾ ਕੀ ਬਣਾਣਾ ਫਿਰ?
ਮੈਂ ਦਾਲ ਬਣਾਈ ਏ।
ਅੱਛਾ, ਅੱਛਾ।
ਹਾਂਜੀ, ਘੀਆ ਪਾ ਕੇ।
ਅੱਛਾ। ਹਾਂਜੀ, ਮੈਂ ਵੀ ਬਸ ਹੁਣ ਰਾਜਮਾ- ਚਾਵਲ ਬਣਾਏ ਸੀ। ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ, ਮੈਂ ਕਿਹਾ‌ ਚੱਲ ਕੁਛ ਤਾਂ ਖਾਣਗੇ।
ਚਲੋ ਸ ਸਹੀ ਗੱਲ, ਐ ਚੀਜਾ ਤੇ ਸਵਾਦ ਨਾਲ ਖਾਂਦੇ ਨੇ ਬੱਚੇ, ਰਾਜਮਾਂ ਚਾਵਲ ਹੋ ਗਏ-
ਹਾਂਜੀ।
ਦਾਲ ਮੱਖਣੀ ਹੋ ਗਈ।
ਹਾਂਜੀ, ਹਾਂਜੀ।
ਸਾਡੇ ਤੇ ਕਹਿ ਰਹੇ ਸੀ ਆਲੂ ਦੇ ਪਰਾਂਠੇ ਬਣਾਓ ਹੁਣ ਇਸ ਟਾਈਮ, ਉਹੀ ਮੈ- ਕਿਹਾ ਨਹੀ ਆਲੂ ਦੇ ਪਰਾਂਠੇ ਨੀ ਬਨ ਨੇ।
ਤੇ ਘਰ ਬੈਠੇ ਨੇ, ਉਹ ਨਵੀ- ਨਵੀ ਫਰਮਾਇਸ਼ ਆਣੀਆਂ ਨੇ ਵੇਖਲੋ।
ਓਹੀ ਗੱਲ ਏ।
ਹਾਂਜੀ।
ਮੈ ਕਿਹਾ ਕਲ ਸਵੇਰੇ ਬਣਾ ਦਾਗੀ, ਇਸ ਟਾਈਮ ਨੀ ਬਣਨਗੇ ਆਲੂ ਦੇ ਪਰਾਂਠੇ।
ਨਹੀ ਨਾਲੇ ਤੁਹਾਨੂੰ ਤਾਂ ਪਤਾ ਹੀ ਐ, ਮੇਰੇ ਬੱਚੇ ਤਾਂ ਛੋਟੇ ਹੀ ਨੇ ਹਲੇ ਦੋਨੋ, ਤੰਗ ਵੀ ਬੜਾ- ਕਰਦੇ ਨੇ, ਜਿਦੀ ਵੀ ਬਹੁਤ ਨੇ ਸਗੋ।
ਜਿਆਦਾ ਹੀ ਛੋਟੇ ਨੇ।
ਤੇ ਹੋਰ, ਇਕ ਹੁਣੇ ਏ ਫਸਟ 'ਚ ਹੋਇਆ ਜੇ- ਦੂਜਾ ਤਾਂ ਹਲੇ ਮੇਰੇ ਖਿਆਲ, ਇਹ ਹੁਣ ਹੀ ਹੋਏ ਨੇ ਨਾ ਸਟਾਰਟ ਕਲਾਸ ਏਨਾਂ ਦ ਏ ਐਲ ਕੇ ਜੀ 'ਚ ਹੋਇਆ, ਇਹ ਜਿਆਦਾ ਫ਼ਰਕ ਨਹੀ ਐ। ਦੋਨਾ 'ਚ ਇਕ, ਇਕ ਜਾਂ ਦੋ ਸਾਲ ਦਾ ਫ਼ਰਕ ਏ, ਹਾਂ।
ਅੱਛਾ, ਅੱਛਾ
ਹਾਂਜੀ, ਤੁਸੀ ਆਏ ਨੀ, ਕਿਸੇ ਦਿਨ ਆਂਦੇ, ਸਗੋ ਯਾਦ ਕਰਦੇ ਨੇ ਬੱਚੇ ਤੁਹਾਨੂੰ ਮਾਸੀ ਨਹੀ ਆਈ।
ਅੱਛਾ, ਨਹੀ ਜਰੂਰ ਆਵਾਂਗੀ, ਮੈ ਲਗਾਵਾਂਗੀ ਚੱਕਰ। ਵੈਸੇ ਹੀ ਬੜਾ ਟੈਮ ਹੋ ਗਿਆ, ਹਾਂਜੀ।
ਸਗੋ ਆਓ ਵੈਸੇ ਵੀ, ਹਾਂਜੀ, ਮਾਤਾ ਜੀ ਵ- ਵਧੀਆ, ਹਾਂਜੀ -ਹਾਂਜੀ ਸਗੋ ਮਾਤਾ ਜੀ ਸਾਂਭ ਦੀ ਬੱਚ- ਜੇ ਜਾਦਾ, ਪਤਾ ਏਨਾ ਨੂੰ ਦਾਦੀ ਦਾ ਸ਼ੌਕ ਈ ਬੜਾ ਮੈ ਕੇਆ ਮਾਤਾ ਈ ਸਾਂਭਦੀ ਬੱਚ ਬੱਚੇ ਜਾਦਾ ਮੇਰੇ
ਹਾਂਜੀ।
ਏਨਾ ਦੀ ਨਾ ਬੋਡਿੰਗ ਬੜੀ ਵ
ਚਲੋ ਵੱਧੀਆ ਸਈ ਗੱਲ ਏ, ਹੋਣਾ ਚਾਈਦਾ ਬੱਚਿਆਂ ਦਾ ਪਿਆਰ ਈ ਹੁੰਦਾ ਦਾ ਨਾਲ ਦਾਦੀਆਂ ਪਿਆਰ ਵੀ ਬੜਾ ਕਰਦੀਆਂ ਨੇ ਬੱਚੇਆਂ ਨੂੰ-
ਜੇ ਨਾਨੀ ਹੋ ਜੇ ਏਨਾ ਨੇ ਪਿਆਰ ਕਰਨਾ ਹੋਰ ਬੱਚੇਆਂ ਨੂੰ-
ਹੋਰ ਸਈ ਗੱਲ ਐ।
ਹਾਂਜੀ- ਹਾਂਜੀ।
ਹੋਰ-
ਹੋਰ ਸੁਣਾਓ, ਬਾਕੀ ਤੁਸੀ ਮੈਨੂੰ ਵਟਸਐਪ ਕਰ ਦੇਣਾ
ਹਾਂ ਮੈ ਨਾ ਓ ਨੰਬਰ ਈ ਭੇਜ ਦਾਗੀ ਓਧਰ ਦਾ ਤੁਸੀ ਆਪ ਵੀ ਗੱਲ ਕਰ ਸਕਦੇ ਓ। ਤੁਸੀ ਓਨਾ ਨਾਲ ਇਕ ਵਾਰੀ ਨਾ- ਹਾਂਜੀ, ਚਲੋ ਚੰਗਾ ਜੀ ਠੀਕ ਏ। ਸਤਿ ਸ੍ਰੀ ਅਕਾਲ-